ਹ
ਸਤਿ ਸ਼੍ਰੀ ਅਕਾਲ ਜੀ।
ਸਭ ਠੀਕ ਠਾਕ ਜੀ।
ਹੋਰ ਦੱਸੋ ਕਿਵੇਂ ਹੋ?
ਵਧੀਆ ਜੀ-ਵਧੀਆ ਤੁਸੀਂ ਦੱਸੋ?
ਹਾਂਜੀ-ਹਾਂਜੀ ਬਸ ਵਧੀਆ, ਹੋਰ ਕੀ ਕਰਦੇ ਪਏ ਹੋ?
ਬਸ ਜੀ ਬੈਠੇ ਸੀਗੇ ਵੇਲੇ।
ਹੂੰ ਠੀਕ ਹੈ ਜੀ ਹੋਰ ਦੱਸੋ? ਹਸੀ-ਹਸੀ ਵੇਲੇੇ।
ਅੱਛਾ ਜੀ।
ਹਾਂਜੀ, ਹੋਰ ਦੱਸੋ ਨਹੀਂ-ਨਹੀਂ ਹਾਊਸ ਵਾਈਫ।
ਅੱਛਾ ਜੀ।
ਹਾਂਜੀ। ਹੋਰ ਦੱਸੋ ਜਿ ਕਿ ਤੁਸੀਂ ਬਾਹਰ ਦਾ ਖਾਣਾ ਜ਼ਿਆਦਾ ਪਸੰਦ ਕਰਦੇ ਹੋ ਕਿ ਘਰ ਦਾ?
ਬਾਹਰ ਜਿਵੇਂ ਸੈਟਰਡੇ, ਸੰਡੇ ਹੋ ਗਿਆ ਬਾਹਰ ਦਾ ਹੀ ਖਾ ਲੈਂਦੇ ਹਾਂ ਵੈਸੇ। ਡੇਲੀ ਨੀ।
ਠੀਕ ਹਾ ਜੀ।
ਹਾਂਜੀ।
ਵੈਸੇ ਤਾਂ ਦੇਖੋ ਹੈਨਾ। ਚਲੋ ਦਸਿਆ ਤੂੰ ਕਦੇ ਨਾ ਕਦੇ ਬਾਹਰ ਦਾ ਖਾ ਲੈਣਾ ਚਾਹੀਦਾ। ਪਰ ਰੋਜ਼-ਰੋਜ਼ ਖਾਣਾ ਨੁਕਸਾਨ ਕਰਦਾ।
ਹਾਂਜੀ-ਹਾਂਜੀ।
ਕੁੱਝ ਆਪਾਂ ਰੋਢ ਦੇ ਵਿਚ ਹਾਂਜੀ ਬੋਲੋ।
ਕਿਹੜੇ ਥਾ ਤੇ ਖਾ ਲੈਦੇ ਹਾਂ ਅਸੀਂ ਤੇ।
ਅੱਛਾ-ਅੱਛਾ।
ਹਾਂ। ਹਾਂਜੀ।
ਪਰ ਰੋਜ਼-ਰੋਜ਼ ਖਾਣ ਨਾਲ ਵੀ ਦੇਖੋ ਬਿਮਾਰੀਆਂ ਲੱਗ ਜਾਂਦੀਆਂ ਆਪਾਂ ਨੂੰ।
ਹਾਂਜੀ ਹਾਂਜੀ।
ਜਿਵੇਂ ਕਿ। ਪਾਚਨ ਸ਼ਕਤੀ ਦੇਖੋ ਕਮਜ਼ੋਰ ਹੋ ਜਾਂਦੀ ਹੈ ਆਪਣੀ ਅੱਜ ਕੱਲ੍ਹ ਤਾਂ ਦੇਖੋ ਤੁਹਾਨੂੰ ਪਤਾ ਜ਼ਿਆਦਾਤਰ। ਬਾਹਰ ਮੋਮਜ਼ ਵੀ ਚੱਲਦੇ ਪਏ ਆ ਹਨਾ। ਹੈਲੋ।
ਹੈਲੋ।
ਮੈਂ ਕਿਹਾ ਅੱਜ ਕੱਲ੍ਹ ਤਾਂ ਦੇਖੋ ਜਿਵੇਂ ਕਿ ਬਾਹਰ ਮੋਮਸ ਚੱਲਦੇ ਪਏ ਹਨਾ ਜ਼ਿਆਦਾ। ਉਹਦੇੇ। ਉਹਦੇ ਨਾਲ ਉਹਦੇ ਵਿੱਚ ਮੈਦਾ ਹੁੰਦਾ ਦੇਖੋ ਜੋ ਕਿ ਆਪਣਾ ਸਰੀਰ ਜ਼ਿਆਦਾ ਦੇਰ ਤੱਕ ਮਤਲਬ ਕਿ ਜਿਆਦਾ ਨਹੀਂ ਆਪਾਂ ਪਚਾ ਸਕਦੇ। ਸਕਦਾ ਹਨਾ ਉਹਦੇ ਨਾਲ ਦੇਖੋ ਪਾਚਨ ਸ਼ਕਤੀ ਕਿੰਨੀ ਕਮਜ਼ੋਰ ਹੋ ਜਾਂਦੀ ਆ।
ਹਾਂਜੀ ਜੀ ਅਦੇ।
ਹਾਂਜੀ ਹਾਂਜੀ ਹੋਰ ਤੁਸੀਂ ਦੱਸੋ?
ਹਾਂਜੀੀ ਵਧੀਆ ਤੁਸੀਂ ਮਤਲਬ ਤੁਹਾਨੂੰ ਖਾਣਾ ਕੀ ਪਸੰਦ ਏ?
ਮੈਨੂੰ ਘਰਦਾ ਖਾਣਾ ਜਿਆਦਾ ਪਸੰਦ ਹੈ।
ਮਤਲਬ ਘਰ ਦੇ ਖਾਣੇ ਚ ਕੀ ਕੀ?
ਹਮ ਘਰ ਦੇ ਖਾਣੇ ਚ। ਸਭ ਤੋਂ ਜ਼ਿਆਦਾ ਤਾਂ ਵੈਸੇ ਮੈਨੂੰ ਕੜੀ ਚਾਵਲ ਪਸੰਦ ਹੈ। ਹੋਰ ਹਾਂਜੀ ਬਾਕੀ ਸਭ ਖਾ ਲਈਦਾ। ਹਾਂਜੀ।
ਕੜੀ ਚਾਵਲ ਸਾਰਿਆਂ ਨੂੰ ਸਵਾਦ ਲੱਗਦੇ ਨੇ।
ਇਹ ਠੀਕ ਹੈ ਬਾਕੀ ਸਭ ਖਾ ਲਈਦਾ।
ਹਾਂਜੀ ਹਾਂਜੀ।
ਤੁਸੀਂ ਦੱਸੋ ਹਾਂਜੀ।
ਸਾਨੂੰ ਤਾਂ ਸਭ ਤੋਂ ਜ਼ਿਆਦਾ ਤੇਓ ਹੀ ਲੱਗਦੇ ਨੇ ਨਾਨ ਛੋਲੇ ਸਵਾਦ। ਕਿਉਂਕਿ ਪੰਜਾਬੀ ਨਾਨ ਬਹੁਤ ਖਾਂਦੇ ਨੇ।
ਹਾਂਜੀ ਹਾਂਜੀ ਇਹ ਤੇ ਤੁਸੀਂ ਮਤਲਬ ਘਰ ਬਣਾਉਂਨੇ ਹੋ ਕੇ ਬਜਾਰੋਂ ਲੈ ਕੇ ਆਉਣੇ ਹੋ?
ਬਾਹਰੋਂ ਬਾਹਰੋ ਘਰ ਕਿੱਥੇ ਘਰ ਬੰਨ ਨੇ। ਬਹੁਤ ਮੁਸ਼ਕਿਲ ਹੈ ਘਰ ਬਣਾਉਣਾ ਇੰਨੇ ਗਰਮੀ ਚ।
ਹਾਂਜੀ ਹਾਂਜੀ ਇਹ ਤਾਂ ਹੈ।
ਹੋਰ ਦੋ ਪੈਸੇ ਲਾ ਕੇ ਬਾਹਰੋਂ ਲੈ ਲੋ ਇਸ ਤੋਂ ਵਧੀਆ।
ਹਾਂਜੀ ਹਾਂਜੀ ਇਹ ਤੇ ਬਾਕੀ ਟਾਈਮ ਵੀ ਬਚ ਜਾਂਦਾ ਹਨਾ। ਇੱਕ ਗਰਮੀ ਬੜੀ ਤੇਜ।
ਹਾਂਜੀ। ਜਿਵੇਂ ਏ ਗਿਆ ਫਾਸਟ ਫੂਡ ਵਿੱਚ ਤੇ ਕੁਛ ਜ਼ਿਆਦਾ ਵਧੀਆ ਲੱਗਦਾ ਨੀ।
ਅੱਛਾ।
ਨਾ ਫਰ। ਉਹਰ ਸ਼ਾਹੀ ਪਨੀਰ ਹੋ ਗਿਆ ਯਾ ਫਿਰ ਪਿਆਨ ਪਨੀਰ ਪਿਆਜ਼ਾ ਹੋ ਗਿਆ। ਨਾਲ ਬਟਰ ਰੋਟੀ ਹੋਗੀ ਤੰਦੂਰੀ। ਇਹ ਚੀਜ਼ਾਂ ਜ਼ਿਆਦਾ ਹਨ।
ਫੇਰ ਵੀ ਦੇਖੋ ਨਾ ਰੋਟੀ ਤਾਂ ਫੇਰ ਵੀ ਚਲੋ ਆਪਾਂ ਖਾ ਲੈਂਦੇ ਹਾਂ। ਪਰ ਜਿਵੇਂ ਆਪਾਂ ਖੀਆਂ ਰੱਖੀਆਂ ਚੀਜ਼ਾਂ ਖਆਂ ਹਨ ਜੀਆਂੜੀਆਂ। ਲੈ ਕੇ ਖਾ ਲਗੇ ਉਹਦੇ ਨਾਲ ਦੇਖ ਦਿੱਕਤ ਆਉਂਦੀ ਹੈ ਬਾਹਰ ਦੇਾਂ ਦੀ।
ਹ ਦਿੱਕਤ ਤੇ ਕੀ ਮਤਲਬ ਕਦੀ ਕਧਾਰ ਖਾ ਲਿਆ ਡੇਲੀ ਤੇ ਕੋਈ ਖਾਂਦਾ ਵੀ ਨਹੀਂ।
ਦੇਖੋ ਨਾ ਜਿਨਾਂ ਨੂੰ ਆਦਤ ਹੁੰਦੀ ਉਹ ਡੇਲੀ ਖਾ ਲੈਂਦੇ। ਡਜੀ ਖਾਣ। ਕਦੇਦਾਰ ਕਦੇਦ ਸ਼। ਉਹ ਕਦੇ ਕ ਕਦਾ ਹੀ ਖਾਂਦੇ ਆ।
ਹਾਂਜੀ ਹਾਂਜੀ ਇਹ ਤੇ ਹੇ।
ਹਾਂਜੀ ਪਰ ਜਿੰਨਾਂ ਨੇ ਦੇਖੋ ਰਹਿਣਾ ਸ਼ਹਿਰ ਵਿੱਚ ਉਹ ਡੇਲੀ ਵੀ ਖਾਂਦੇ ਆ।
ਅਸੀਂ ਤੇ ਸ਼ਹਿਰ ਚ ਹੀ ਰਹਿੰਦੇ ਹਾਂ।
ਅੱਛਾ ਅੱਛਾ।
ਸਾਡੇ ਦੇ ਲਾਗੇ ਹੀ ਥੋੜੀ ਦੂਰ ਜਾਓ ਨਾ ਲੇ ਮਿਲ ਜਾਂਦਾ। ਹਾਂ ਸ਼ਹਿਰ ਚ ਰੈਸਟੋਰੈਂਟ ਬਹੁਤ ਹੈਗੇ ਨੇ ਨਾ।
ਹਾਂਜੀ ਹਾਂਜੀ ਇਹ ਤਾਂ ਹੈ ਸ਼ਹਿਰ ਚ ਨਾ। ਹਾਂਜੀ ਹਾਂਜੀ।
ਤੁਸੀਂ ਪਿੰਡ ਰਹਿੰਦੇ ਹੋਣੇ ਹੋ।
ਹਾਂਜੀ ਹਾਂਜੀ।
ਹਮ ਪਿੰਡਾਂ ਚ ਤਾਂ ਮਿਲਦਾ ਹੀ ਨ ਇਨੀ ਜਲਦੀ ਖਾਣ ਪੀਣ ਦਾ ਸਮਾਨ।
ਹਾਂਜੀ ਇਹ ਤਾਂ ਹੈ। ਦੇਖੋ ਪਿੰਡਾਂ ਵਿੱਚ ਜੇਕਰ ਕਿਸੇ ਨੇ ਖਾਣਾ ਪੀਣਾ ਵੀ ਜਾਂ ਤਾਂ ਉਹਨਾਂ ਨੂੰ। ਘਰ ਬੈਠਿਆਂ ਫੋਨ ਤੇ ਔਡਰ ਕਰਨਾ ਪੈਂਦਾ ਹਨਾ ਨਹੀਂ ਫੇਰ। ਹੈ ਜਦੋਂ ਕਦੋਂ ਬਾਜ਼ਾਰ ਗੇੜਾ ਲੱਗਦਾ ਉਹਨਾਂ ਦਾ ਉਦੋਂ ਹੀ ਲਾ ਕੇ ਆਉਂਦੇ ਆ ਤੁਹਨੂੰ ਪਤਾ। ਹੀ ਬਾਕੀ ਸ਼ਹਿਰ ਵਿੱਚ ਤਾਂ। ਚਲੋ ਜੀ ਘਰ ਦੇ ਬਾਹਰ ਨਿਕਲਦੇ ਸਾਰੀ ਇੰਨੀਆਂ ਦੁਕਾਨਾਂ। ਰੇੜੀਆਂ ਵਗੈਰਾ ਹੁੰਦੀਆਂ ਹਨ ਖਾਣ ਲਈ।
ਹਾਂਜੀ ਹਾਂਜੀ।
ਵੈਸੇ ਹੋਰ ਕੀ ਸਾਨੂੰ ਤੁਆਨੁ ਸਵਾਦ ਲੱਗਦੈ।
ਵੈਸੇ ਤਾਂ ਕੜੀ ਚੌਲ ਸਭ ਤੋਂ ਜਾਦਾ ਪਸੰਦ ਐ। ਇਸ ਤੋਂ ਬਾਦ ਮੈਨੂੰ ਬਾਕੀ ਸਭ ਖਾ ਲਈਦੈ।
ਹੂੰ।
ਫਾਸਟ ਫੂਡ ਵਿੱਚ ਹਾਂਜੀ।
ਤਾਂਨੂੰ ਤੇ ਜਿਵੇਂ ਆਲੂ ਦੇ ਪਰੌਂਠੇ ਜਾਂ ਸਵੇਰੇ ਸਵਾਰ ਲੱਗਦੇ ਲੱਸੀ ਹੋਗੀ ਨਾ।
ਅੱਛਾ ਅੱਛਾ। ਹਾਂ ਲੱਸੀ ਤੇ ਲੱਸੀ ਲੱਸੀ ਦਹੀਂ ਤਾਂ ਰੋਜ਼ ਹੀ ਖਾਂਦੇ ਹਾਂ। ਕੀ ਘਰੇ ਬਣਾਉਦੇ ਆਂਗੇ ਦਹੀਂ ਵੀ ਤੇ ਲੱਸੀ ਵੀ ਤਾਂ ਕਰਕੇ। ਉਹਦੇ ਨਾ ਦੇਖੋ ਹਾਂਜੀ।
ਤੁਹਾਡੇ ਕੋਲ ਹੋਣੀ ਹੈ ਗਾਵਾਂ ਹੋਣੀਆਂ ਮੱਝਾਂ।
ਨਹੀਂ ਨਹੀਂ ਮਤਲਬ ਅਸੀਂ ਨਾ ਇੱਥੋਂ ਡੈਅਰੀ ਤੋਂ ਦੁੱਧ ਲੈਓਣੇ ਹਾਂ ਨਾ। ਫਿਰ ਤਾਂ ਕਰਕੇ ਵੈਸੇ ਵੀ ਪਿੰਡਾਂ ਦੇ ਲੋਕ ਤੁਹਾਨੂੰ ਪਤਾ ਜ਼ਿਆਦਾਤਰ ਘਰ ਦਾ ਹੀ ਖਾਣਾ ਪਸੰਦ ਕਰਦੇ ਆ।
ਹਾਂਜੀ ਐ ਤੇ ਹੈ।
ਹਾਂਜੀ ਕਿਉਂਕਿ ਬਾਹਰੋਂ ਜਿਹੜੀ ਆਪਾਂ ਚੀਜ਼ ਲੈ ਕੇ ਆਉਂਦੇ ਹਾਂ ਲੱਸੀ ਵਗੈਰਾ ਲੈ ਕੇ ਆਉਂਦੇ ਹਾਂ। ਉਹਦੇ ਵਿੱਚ ਓਨਾ ਸਵਾਦ ਵੀ ਨੀ ਹੁੰਦਾ ਜਿਹੜਾ ਆਪਾਂ ਘਰੇ ਬਣਾਉਦੇ ਆਾਂ ਉਹਦੇ ਵਿੱਚ। ਪਾ ਪਤਾ ਦਾ ਪੈਕੇਟ ਚੀਜ਼ ਤਾਂ ਕਰਕੇ ਤੁਸੀਂ ਦੱਸੋ।
ਬਸ ਜੀ ਹੋਰ ਕੀ ਤੁਸੀਂ ਜੋਬ ਜੂਬ ਨਹੀ ਕਰਦੇ।
ਨਹੀਂ ਨਹੀਂ ਬਸ ਵੇਲੇ ਘਰੇ। ਘਰ ਦੀ ਜੋਬ ਆ ਸਵੇਰੇ ਕੰਮ ਕਰਲੋ ਦੁਪੈਰੇ ਕਰਲੋ ਸ਼ਾਮੀ ਕਰਲੋ।
ਹੰਜੀ ਐ ਤੇ ਹੈ ਪਰ ਪਿੰਡਾਂ ਵਿੱਚ ਜਾਦਾ ਬੰਦੇ ਜੋਬ ਕਰਦੇ ਵੀ ਨੀ ਮੈਂ ਸੁਣਿਆ ਮਤਲਬ।
ਹਾਂਜੀ ਹਾਂਜੀ ਹਾਂਜੀ ਹਾਂਜੀ ਪਿੰਡਾਂ ਦੇ ਪਤਾ ਕਿਵੇਂ ਹੁੰਦਾ ਹੈ। ਪਿੰਡਾਂ ਦਾ ਮਾਹੌਲ ਸ਼ਹਿਰਾਂ ਨਾਲੋਂ ਬੋਤ ਵਈ।
ਅਲਗ
ਘੱਟ ਸੋਚਦੇ ਅਲੱਗ ਤਰ੍ਹਾਂ ਦਾ ਹੁੰਦਾ ਹੈ ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਐਵੇਂ ਹੁੰਦਾ ਹਾਂਜੀ। ਬੱਚਿਆਂ ਨੂੰ ਪੜ੍ਹਾ ਲਿਖਾ ਲੋ ਹਾਂਜੀ ਜੇ ਮੁੰਡਾ ਤਾਂ ਓਨਾਂ ਨੂੰ ਲਾ ਦੋ ਹਨਾ। ਜੇ ਕੁੜੀ ਤਾਂ ਓਹਨਾ ਦਾ ਵਿਆਹ ਕਰਦੋ ਬਸ ਮਤਲਬ ਕੀ ਪਿੰਡਾਂ ਦੀ ਸੋਚ ਇੱਥੋਂ ਕਿਤਾਬਾਂ ਤਕ। ਹੁੰਦੀ ਆ ਤਾਂ ਕਰਕੇ।
ਸਾਡੇ ਇੱਧਰ ਤੇ ਐਵੇ ਜਿਵੇਂ ਜੋਬ ਕਰ ਲਈ ਕੁੜੀ ਨੇ ਓਹਦੀ ਮਰਜ਼ੀ ਏ।
ਅੱਛਾ-ਅੱਛਾ, ਨਈ-ਨਈ, ਸਾਡੇ ਇੱਧਰ ਐਵੇਂ ਨੀ ਹੁੰਦਾ।
ਹਮ।
ਸਾਡੇ ਤਾਂ ਬਹੁਤ ਜਿਆਦਾ ਪਿੱਛੇ ਆ ਪਿੰਡ।
ਕਿਥੇ ਪੰਜਾਬ ਤੋਂ ਈ ਓ ਤੁਸੀਂ?
ਹਾਂਜੀ-ਹਾਂਜੀ
ਪੰਜਾਬ ਕਿਸ ਸਾਈਡ?
ਅਸੀਂ ਏਧਰ ਈ ਪੈ ਜਾਂਨੇ ਆ ਬਸ ਮਾਲਵਾ ਇਲਾਕੇ ਚ।
ਅੱਛਾ ਮਾਲਵਾ ਮਾਲਵੇ ਚ ਤੇ ਉਹ ਜਿਵੇ ਬਠਿੰਡਾ ਈ ਮਾਲਵੇ ਚ ਆਂਦਾ ਹੈ ਨਾ।
ਹਾਂਜੀ-ਹਾਂਜੀ।
ਮੈਂ ਆਇਆ ਬਠਿੰਡੇ ਵੈਸੇ ਦਮਦਮਾ ਸਾਹਿਬ।
ਹੋਰ ਤੁਸੀਂ ਦੱਸੋ? ਬਾਰਲੀਆਂ ਚੀਜ਼ਾਂ ਚ ਕੀ ਖਾਣਾ ਪਸੰਦ ਕਰਦੇ ਓ?
ਅਸੀਂ ਮਤਲਬ ਖਾ ਈ ਲਈ ਦਾ ਜਿਵੇਂ ਓ ਬਹੁਤ। ਸਵਾਦ ਲੱਗਦੀ ਐ ਅੱਜ ਕੱਲ ਤੇ ਜਿਵੇਂ ਮਟਕਾ ਕੁਲਫੀ ਪਤਾ ਤੁਹਾਨੂੰ ਲੱਛੇ ਵਾਲੀ ਹੁੰਦੀ ਐ।
ਹਾਂਜੀ-ਹਾਂਜੀ। ਪਰ ਦੇਖੋ ਜਿਆਦਾਤਰ ਅਸੀਂ ਤਾਂ ਘਰੇ ਬਣਾ ਕੇ ਖਾਨੇ ਆ।
ਹਾਂਜੀ, ਸਵੀਟਸ 'ਚ ਕੀ ਸਵਾਦ ਲੱਗਦਾ ਤੁਹਾਨੂੰ? ਹੈਲੋ। ਹੈਲੋ ਆਵਾਜ਼ ਨਹੀ ਆ ਰਹੀ।